ਹੈਲੋ।
ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ।
ਹੋਰ ਜੀ ਕੀ ਹਾਲ ਚਾਲ ਵਧ ਵਧੀਆ ਵਧੀਆ ਤੁਸੀਂ ਸੁਣਾਓ।
ਵਧੀਆ ਜੀ।
ਹਾਂਜੀ। ਅੱਛਾ। ਕਿਉਂ ਕਿਸ ਤਰ੍ਹਾਂ ਯਾਦ ਕੀਤਾ।
ਬਸ ਮੈਂ ਤੁਹਾਡੇ ਕੋਲ ਪੁੱਛਣਾ। ਜਿਹੜਾ ਤੁਸੀਂ ਹਾਂਜੀ ਤੁਹਾਨੂੰ ਆਵਾਜ਼ ਆ ਰਹੀ ਮੇਰੀ।
ਹਾਂਜੀ ਹਾਂਜੀ ਆ ਗਈ।
ਹੈਲੋ, ਸੁਣੋ ਮੇਰੀ ਗੱਲ ਮੈਂ ਕਹਿਣ ਲੱਗੀ ਸੀ ਕਿ ਨਾ ਮੈਂ ਤੁਹਾਨੂੰ ਕਾਲ ਕਰ ਸੀ ਮੈਂ ਪੁੱਛਣਾ ਸੀ ਤੁਹਾਡੇ ਕੋਲੋਂ ਜਿਹੜਾ ਤੁਸੀਂ ਸੂਟ ਦੇ ਕੇ ਗਏ ਹੋ ਮੈਨੂੰ
ਹਾਂਜੀ,
ਸਿੱਲਰ ਨਮਸਤੇ। ਤੁਸੀਂ ਉਹਦਾ ਮੈਨੂੰ ਮੇ ਮਜਰਮੈਂਟ ਨਹੀਂ ਦਿੱਤਾ ਇਸ ਤਾਈ ਸੂਟ ਤੁਸੀਂ ਮੈਨੂੰ ਉਸ ਟਾਈਮ ਮੈਂ ਵੀ ਨਹੀਂ ਤੁਹਾਡਾ ਲੈ ਪਾਈ ਮੇਜਰਮੈਂਟ।
ਅੱਛਾ ਅੱਛਾ। ਤੇ ਕੋਈ ਨੀ ਮੈਂ ਤੁਹਾਨੂੰ ਸੂਟ ਭੇਜ ਦਾਂਗੀ ਉਹ ਤੋਂ ਸੂਟ ਭੇਜਾਂਗੇ ਮੈਂ ਆਪ ਆਵਾਂ ਤੁਹਾਡੇ ਬੁਟੀਕ।
ਤੁਸੀਂ ਖੁਦ ਆ ਜਾਓ ਤੁਸੀਂ ਆ ਆਪੇ ਆ ਜਾਣਾ ਇੱਕ ਦਿਨ।
ਅੱਛਾ ਫਿਰ ਮੇਰਾ ਨਾਪ
ਹਾਂਜੀ ਤੁਹਾਡਾ ਲੈ ਲਾਂਗੀ। ਕੀ ਨਾ ਫਿਰ ਉਹ ਸੂਟ ਪਤਾ ਨੀ ਕਿੰਨੇ ਸਿੱਲਿਆ ਹੋਏਗਾ ਨਾਲੇ ਫਿਰ ਔ ਕਈ ਵਾਰ ਢਿੱਲਾ ਹੋ ਜਾਂਦੈ ਯਾਂ ਟਾਈਟ ਹੁੰਦੈ।
ਅੱਛਾ। ਹੁਣ ਮੈਂ ਐਤ ਕਹਿ ਰੀ ਸੀ ਹਾਂ ਮੈਂ ਨਾ ਤੁਆਨੂੰ ਕੈ ਰੀ ਸੀ ਕਿ ਔ ਪਲੇਟਾਂ ਵਾਲਾ ਸੂਟ ਸਿੱਲ ਦਿੰਦੇ ਔ ਨਾ ਤੁਸੀਂ? ਪਲੇਟਾਂ ਸਾਈਡ ਪਲੇਟਾਂ ਹੁੰਦੀਆਂ ਨਾ, ਚੈਸ ਦੇ ਉੱਤੇ ਉਤੋਂ ਸਾਈਡ ਕੋਲ ਪਲੇਟਾਂ ਨਈ ਪੈਂਦੀਆਂ ਅੱਗੇ ਪਿੱਛੇ ਔਰ ਹੈਨਾ ਚੈਸ
ਹਾਂਜੀ।
ਔ ਸੋਚ ਰੀ ਸੀ ਮੈਂ ਕਿ ਤੁਆਨੂੰ ਕਰਨਾ ਸੀ ਫੋਨ ਕਿ ਭੈਣਜੀ ਮੇਰਾ ਸੂਟ ਨਾ ਪਲੇਟਾਂ ਵਾਲਾ ਸਿਲਨੈ।
ਚਲੋ ਠੀਕ। ਮੈਂ ਔ ਵਾਲਾ ਸਿਲਾਦਾਂਗੀ ਤੁਸੀ ਮੈਨੂੰ ਤੁਆਨੂੰ ਮੈਂ ਕਿਹਾ ਤੁਸੀਂ ਇੱਕ ਵਾਰੀ ਆ ਜਾਓ ਮੇਰੇ ਕੋਲ ਫਿਰ ਤੁਸੀ ਮੈਨੂੰ ਦੱਸ ਦੇਨਾ ਕਿਸ ਤਰ੍ਹਾਂ ਦਾ ਸਿ ਲਨੈ।
ਠੀਕ ਐ ਜੀ। ਮੈਂ ਫਿਰ ਆ ਜਾਵਗੀ ਅਗਰ ਕਔ ਤਾਂ ਮੈਂ ਬੱਚੇ ਦੇ ਹੱਥ, ਹਾਂ ਅਗਰ ਕਔਗੇ ਤੇ ਮੈਂ ਤੁਆਨੂੰ ਸੂਟ ਭੇਜ ਦਾਂਗੀ ਬੱਚੇ ਦੇ ਹੱਥ।
ਅੱਛਾ ਤਾਂ ਤੁਸੀਂ ਵੇਖ ਲੈਣਾ ਅਗਰ ਜੋ ਹੈ ਤੁਆਨੂੰ ਟਾਈਮ ਮਿਲੇਗਾ, ਅਗਰ ਤੁਹਾਨੂੰ ਟਾਈਮ ਮਿ ਲੇਗਾ ਤੁਸੀ ਆ ਜਾਣਾ ਮੇਰੇ ਕੋਲ।
ਠੀਕ ਐ।
ਠੀਕ ਐ ਮੈਂ ਇੱਕ ਵਾਰੀ ਨਾ ਲੱਲ ਲਾਂਗੀ ਤੁਆਡਾ ਸਈ ਤਰ੍ਹਾਂ, ਫਿਰ ਔ ਮੈਂ ਲਿਖ ਲਾਂਗੀ ਨਾ ਇੱਕ ਜਗ੍ਹਾ ਤੇ
ਅੱਛਾ ਡਾਇਰੀ ਤੇ ਲਿਖ, ਹਾਂਜੀ-ਹਾਂਜੀ। ਬਿਲਕੁਲ ਠੀਕ ਐ ਜੀ। ਮੈਂ ਸੋਚ ਰੀ ਸੀ ਕਿ ਹਾਲੇ ਤੁਆ, ਤੁਸੀਂ ਕਹਿ ਰਏ ਸੀ ਮੇਰੇ ਕੋਲ ਕੱਪੜੇ ਆਏ ਹੋਏ ਨੇ ਤੁਆਡੇ ਕਿਸੀ ਰਿਟ ਲੇਟਿਵ ਵੀ ਸ। ਉਹਨਾਂ ਦੇ ਕੱਪੜੇ ਸਿੱਲ ਗਏ ਤੁਆਡੇ?
ਬਸ ਸਿੱਲ ਲਏ, ਹਾਂਜੀ ਮੈਂ ਉਹ ਸਿੱਲਨੇ ਨੇ ਹੁਣ ਤੁਸੀ ਦੱਸਣਾ ਮੈਨੂੰ ਕੀ ਕਰਨਾ ਐ।
ਅੱਛਾ। ਔਨਾਂ ਦੇ ਪੂਰੇ ਕੰਪਲੀਟ ਕਰਤੇ ਸੂਟ। ਕਿੰਨੇ ਸੀ? ਛੇ ਸੂਟ ਸੀ, ਉਹਨਾਂ ਦੇ।
ਟ।
ਅੱਛਾ, ਅੱਛਾ, ਅੱਛਾ। ਤੇ ਤੁਆਨੂੰ ਇੱਕ ਹੰ ਫਰੋਜ਼ੀ ਕਲਰ ਦਾ ਸੂਟ ਮੈਂ ਭੇਜਿਆ ਹੋਇਆ ਸੀ, ਉਹ ਤੁਸੀ ਮੇਰਾ ਅੱਜ ਕਟਿੰਗ
ਹਾਂਜੀ।
ਹੈ ਨਾ ਔ ਤੇ ਸਿਲ ਦੋ। ਥੋੜ੍ਹਾ ਗਰਮੀਆਂ ਚ ਹੁਣ ਪੈ ਜਾਏਗਾ ਔ ਸੂਟ। ਮੇਰਾ ਬਾਕੀ ਜਿਹੜਾ ਤੁਸੀਂ ਕਹਿ ਰਹੇ ਹੋ ਨਾ, ਉਹ ਮੈਂ ਫਿਰ ਆਵਾਂਗੀ ਹਾਂਜੀ ਕੋਟਨ ਦਾ ਹੀ ਹੈ
ਉਹਦੇ ਚ ਚੁੰਨੀ ਮੇਰੇ ਕੋਲ ਹੀਈ ਤੁਹਾਡੀ ਨੀ ਤੁਹਾਡੇ ਕੋਲ ਹੀ ਹੈ ਤੁਹਾਡੀ
ਨਹੀਂ ਚੁੰਨੀ ਮੇਰੇ ਕੋਲ ਹੈਗੀ ਹੈ ਹਾਂਜੀ ਉਸ ਸਿਰ ਫਰੋਜ਼ ਕਲਰ ਦੀ ਚੁੰਨੀ
ਹੈ ਮੇਰੇ ਕੋਲ ਕਿਥਤੇ ਰੱਖ ਖਿਆ ਨਾ ਗਿਆ ਹੋਆ ਤੇ ਮੈਂ ਭੁੱਲ ਗਈ ਹਾ
ਨਹੀਂ, ਨਹੀਂ ਨਹੀਂ ਉਹ ਸੂਟ ਚੁੰਨੀ ਤਾਂ ਮੇਰੇ ਕੋਲ ਹੈਗੀ ਹੈ। ਮੈਂ ਤੁਹਾਨੂੰ ਕਹਿਣਾ ਸੀ ਚੁੰਨੀ ਤਾਂ ਮੈਂ ਕੱਢ ਲਈ ਸੀ ਤੇ ਉਹਨੂੰ ਪੀਕੋ ਵਗੈਰਾ ਕਰਾਉਣਾ ਸੀ। ਥੋੜ੍ਹਾ ਜਿਹਾ ਉਹ ਤਾਂ ਮੈਂ ਕੱਢ ਲਈ ਸੀ ਤੇ ਬਾਕੀ ਸੂਟ ਤੁਹਾਨੂੰ ਭੇਜ ਦਿੱਤਾ ਸੀ, ਮੈਂ
ਅਤੇ ਸੂਟ ਦਾ ਤੁਸੀਂ ਕੀ ਬਣਵਾਉਣਾ ਥੱਲੇ ਕਿ ਸਲਵਾਰ ਬਣਵਾਉਣੀ ਹੈ ਜਾਂ ਪਜਾਮਾ ਬਣਵਾਉਣਾ
ਜਿਹੜਾ ਤੁਸੀਂ ਪਹਿਲੇ ਸੂਟ ਸੀਤਾ ਸੀ ਨਾ ਮੇਰਾ
ਹਾਂਜੀ
ਜਿਹੜਾ ਇੱਕ ਤੁਹਾਡੇ ਥਾਨ ਵਿੱਚੋਂ ਹੈਗਾ ਸੀ, ਦੋ ਜਣਿਆਂ ਦਾ ਸੀ ਨਾ ਇੱਕ ਤੁਹਾਡੀ ਮਦਰ ਦਾ ਸੀ। ਇੱਕ ਮੇਰਾ ਸੀ, ਉਹਦੇ ਭੁੰਨ ਉਹ ਜਿਹੇ ਪਹਚੇ ਵਾਲਿਆਂ ਬਣਾ ਦੇਣਾ ਹਨਾ, ਥੋੜ੍ਹੀ ਉਹਦਾ ਆਸਨ ਜਿਹੜਾ ਨਾ ਹੈਂ, ਸਲਵਾਰ ਤੇ ਸਹੀ ਸੀ ਪਰ ਥੋੜਾ ਜਿਹਾ ਆਸ ਸੰ ਇੱਕ ਇੰਚ ਵਧਾਰ ਦੇਣਾ ਦੋ ਇੰਚ ਅੱਛਾ
ਚਲੋ ਮੈਂ
ਰ ਥੋੜ੍ਹੀ ਜਿਹੀ ਲੰਬਾਈ ਚਾਹੇ ਘੱਟ ਕਰ ਦੇਣਾ ਇੱਕ ਇੰਚ ਲੰਬਾਈ ਵੀ ਘੱਟ ਕਰ ਦਿੰਦਾ ਤੇ
ਤੁਸੀਂ ਇੱਕ ਕੰਮ ਕਰਨਾ ਜਦੋਂ ਤੁਸੀਂ ਆਓਗੇ ਨਾ ਤੁਸੀਂ ਉਹ ਵਾਲਾ ਸੂਟ ਨਾਲ ਲੈ ਕੇ ਆਣਾ
ਠੀਕ ਹੈ।
ਜਿਹੜਾ ਤੁਸੀਂ ਕਹਿੰਦੇ ਪਿਉ ਨਾ ਉਹ ਸੂਟ ਤੁਸੀਂ ਨਾਲ ਲੈ ਕੇ ਆਉਣਾ
ਠੀਕ ਹੈ, ਮੈਂ ਸੂਟ ਲਿਆਵਾਂਗੀ ਔਰ ਤੁਸੀਂ ਮੇਰਾ ਸੂਟ ਜਿਹੜੇ ਭੇਜੇ ਹੋਏ ਨੇ ਉਹਨਾਂ ਦਾ ਤੁਸੀਂ ਦੇਖ ਲੈਣਾ ਫੇਰ ਮੈਨੂੰ ਲਿਆਣਾ ਪਏਗਾ ਤਾਂ ਹੀ ਤੁਸੀਂ ਕਰੋਗੇ ਸ਼ੁਰੂ
ਤੁਹਾਨੂੰ ਸੀ ਪਲੇ ਵਾਰੀ ਲੈ ਕੇ ਮੈਂ ਤੁਹਾਡਾ ਇੱਕ ਵਾਰੀ ਅ ਤਰ੍ਹਾਂ ਉਹ ਜਿਹੜਾ ਕੱਪੜਾ ਸੀ ਨਾ ਉਹ ਥੋੜਾ ਲਿਕਣ ਵਾਲਾ ਸੀ
ਹਾਂਜੀ ਧੋ ਦਿੱਤਾ ਪ੍ਰੈਸ ਵਾਸਤੇ ਧੋਬੀ ਨੂੰ ਕਿਹਾ ਸੀ, ਅੱਜ ਵੀ ਫੋਨ ਕੀਤਾ ਕਿ ਕੱਪੜੇ ਲੈ ਜਾ ਸਾਡੇ ਪ੍ਰੈਸ ਵਾਲੇ ਆ ਯ ਇਹ ਨੀ ਕਹਿੰਦਾ ਮੈਂ ਭੇਜ ਰਿਹਾ ਵਾਂ ਮੁੰਡੇ ਨੂੰ ਹੁਣ ਪ੍ਰੈਸ ਹੋ ਕੇ ਆਗਏ ਨੇ ਫੇਿਰ ਮੈਂ ਦੁਬਾਰਾ ਪਾਵਾਂਗੀ ਤੁਹਾਨੂੰ ਦੱਸਾਂਗੀ
ਨਾ ਫਿਰ ਸਾਡਾ ਭੇਜਣਾ ਉਹਨੂੰ
ਠੀਕ ਹ ਮੈਂ ਕਹਿ ਦਾਂਗੀ ਕਿ ਬਈ ਉਹਨਾਂ ਦੇ ਘਰ ਚੱਲੇ ਠੀਕ ਹ ਤੇ ਜਵਾਬ ਔਰ ਸੁਣਾਓ ਔਰ ਔਰ ਮੈਂ ਕਹਿ ਰਹੀ ਮੁੜਕੇ ਜਾਂ ਜੇ ਤੁਹਾਨੂੰ ਤੁਹਾਡੇ ਦੋ ਸੂਟ ਅਸੀਂ ਇੱਕੋ ਜਿਹੇ ਪਾਏ ਜੀ ਮੈਂ ਕਿੱਥੇ ਦੇਖਿਆ ਸੀ ਤੁਹਾਨੂੰ ਤੇ ਉਹ ਉਹ ਸੂਟ ਕੀਤੀ ਲਿਆਏ ਸੀ ਤੁਸੀਂ ਚੁੰਨੀ ਵਾਲੇ ਸੇਮ ਸੇਮ ਮੈਸੇਜ ਤੁਹਾਡੀ ਜੇਠਾਣੀ ਨੇ ਤੁਸੀਂ ਪਾਇਆ ਹੋਇਆ ਸੀ ਉਹ ਕਿੱਥੋਂ ਲਿਆਏ ਸੀ
ਹਾਂਜੀ ਉਹ ਮੰਮੀ ਲੈ ਕੇ ਮੰਮੀ ਲੈ ਕੇ ਆਉਂਦੇ ਨੇ ਸੂਟ ਅਸੀਂ ਸੇਮ ਸੂਟਦੇ ਫਿਰ ਉਹਨ ਸੋਚਿਆ ਕਿ ਸੇਮ ਚਲਵਾ ਲੈਣਗੇ ਫਿਰ ਉਹ ਬਣਵਾ ਲਿਆ ਅਸੀਂ ਵੀ ਸੋਚ ਲਿਆ ਕਿ ਚਲੋ ਇੱਕ ਹੀ ਦਿਨ ਪਾ ਲਵਗੇ ਅੱਛੇ ਲੱਗਣਗੇ ਤੇ ਫਿਰ ਉਹ ਮੈਂ ਪਹਿਲੇ ਆਪਣਾ ਸ ਲਿਆ ਫਿਰ ਭ ਭਾਬੀ ਦਾ ਵੀ ਚੱਲਿਆ
ਹਾਂ ਮੈਨੂੰ ਬੜੇ ਪ ਪਸੰਦ ਆਏ ਸੀ ਹਾਂਜੀ ਜੀ ਚੁੰਨੀ ਚੁੰਨੀ ਵੀ ਨਾਲ ਹੀ ਹੈ ਨਾ ਉਹਦੇ
ਚੁੰਨੀਆਂ ਵੀ
ਚੁੰਨੀ ਨਾਲ ਹੀ ਹੈ ਨਾ
ਹਾਂਜੀ ਬਿਲਕੁਲ
ਨਾਲ ਹੀ ਸੀ ਨਾ ਹਮ ਮੈਂ ਉਹ ਜਿਹੇ ਦੋ ਸੂਟ ਲੈਣੇ ਸੀ ਕੱਪਣਾ ਹਾਂਜੀ ਤਾਂ ਨੂੰ ਮੈਨੂੰ ਕਹਿ ਰਹੇ ਸੀ ਮੈਂ ਕਿਹਾ ਚਲ ਮੈਂ ਵੀ ਕਰਨੀ ਹ ਦੋ ਸੂਟ ਵੀ ਉਹ ਚੇ ਕੱਪੜਾ ਬੜਾ ਅੱਛਾ ਸੀ ਪਤਲਾ ਵੀ ਸੀ ਨਾਲ ਗਰਮੀ ਦਾ ਸੂਟ ਅੱਛਾ ਲੱਗ ਰਿਹਾ ਸੀ ਹਨਾ ਪਾਏ ਪਤਾ ਹੀੀ ਲੱਗਦਾ ਕਿ ਪਾਇਆ ਕਿ ਨਹੀਂ ਪਾਇਆ ਹੋਇਆ ਨਹੀਂ ਹਾਂ ਮੈਂ ਉੱਦਾਂ ਦੇ ਹਾਂਜੀ ਮੈਂ ਉਓਦਾਂ ਦੇ ਹੀ ਸੂਟ ਲੈਣੇ ਨੇ ਦੋ ਤਿੰਨ ਆਪਣੇ ਤੁਹਾਡੇ ਮੰਮਾ ਜਾਣ ਤੇ ਸਾਡੇ ਮੰਗਵਾ ਦੇਣਾ ਦੋ ਤਿੰਨ ਸੂਟ ਮੰਗਵਾਉਂਦੇ ਨਾ ਅਲੱਗ ਅਲੱਗ
ਹਾਂਜੀ ਮੈਂ ਕਹਿ ਦਾਂਗੀ ਕਿ ਤੁਹਾਨੂੰ ਕਲਰ ਚਾਹੀਦਾ ਮਤਲਬ ਲਾਈਟ ਲਾਈਟ ਕਲ
ਲਾਈਟ ਲਾਈਟ ਕਲਰ ਹਾਂ ਲ ਨਾ ਜ਼ਿਆਦਾ ਡਾਰਕ ਨਾ
ਲਾਈਟ ਤੇ ਸੋਣੇ ਲਗਦੇ ਹੈ ਗਆਂ ਵਿੱਚ
ਪਰ ਠੀਕ ਠਕ ਹਾਂ ਹਾਂ ਕਰਨ ਆ ਠੰਡੇ ਲੱਗਦੇ ਨੇ ਮੈਂ ਕਿਹਾ ਚਲੋ ਉਹਨਾਂ ਕਿਹਾ ਬੜੇ ਪਿਆਰੇ ਲੱਗਦੇ ਹੋਏ ਸੀ ਲੈਸਾਂ ਫਿਰ ਤੁਸੀਂ ਆਪ ਹੀ ਬਜ਼ਾਰੂ ਮੰਗਵਾਈਆਂ ਕਿ ਓਨਲਾਈਨ ਮੰਗਵਾਈਆਂ ਸੀ
ਨਾ ਨਾ ਔਨਲਾਈਨ ਹੀ ਹੈਗੀ